ਹੈਲੋ। ਹੈਲੋ ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਕੀ ਹਾਲ ਹੈ।
ਹੋਰ ਵਧੀਆ ਜੀ ਵਧੀਆ ਹੋਰ ਸੁਣਾਓ।
ਬਸ ਵਧੀਆ ਕਿੱਥੋਂ ਬੋਲਦੇ ਹੋ।
ਆਪਾਂ ਤੇ ਏਧਰੋਂ ਹੀ ਬੋਲਣੇ ਆ ਜੀ ਕੋਈ ਹੋਰ ਤੁਸੀਂ ਸੁਣਾਓ।
ਬਹੁਤ ਵਧੀਆ ਬਹੁਤ ਸੋਹਣਾ ਆ।
ਹੋਰ ਆਪਾਂ ਮੈਂ ਕਿਹਾ ਤੁਸੀਂ ਕੰਮ ਕੀ ਕਰਦੇ ਸੀ।
ਮੈਂ ਤੇ ਕੰਮ ਕਰਦਾ ਠੇਕੇਦਾਰੀ ਦਾ।
ਅੱਛਾ-ਅੱਛਾ ਮੈਂ ਨਾ ਐਕਚੁਲੀ ਤੁਹਾਡੇ ਕੋਲ ਇੱਕ ਸਲਾਹ ਲੈਣੀ ਸੀ। ਹਾਂ ਕੋਈ ਆਪਾਂ ਬਾਢੀ ਦੇ ਕੰਮ ਚ ਪੈ ਸਕਦੇ ਆ ਕਿ ਨਹੀਂ। ਮਤਲਬ ਸਿੱਖਣਾ ਹੈ।
ਬਿਲਕੁਲ ਨਹੀਂ ਪੈਣਾ ਚਾਹੀਦਾ। ਬਹੁਤ ਮਿਹਨਤ ਕੀਤੀ ਅੱਜ ਕਲ ਮਸ਼ੀਨਾਂ ਇਕ ਤੋਂ ਇਕ ਆ ਰਹੀਆਂ।
ਅੱਛਾ-ਅੱਛਾ ਫੇਰ ਤੁਸੀਂ ਮੈਨੂੰ ਕੋਈ ਸੁਜੈਸ਼ਨ ਦੋ ਮੈਂ। ਮੈਂ ਕੰਮ ਸਿੱਖਣਾ ਹੈ ਕੋਈ ਵਧੀਆ ਜਾਂ ਕੋਈ ਜਾਂ ਕੋਈ ਹੋਏ।
ਤਿਆਰ-ਤਿਆਰ ਕੀਤੀ ਸੀ ਚੀਜ਼ਾਂ ਜਨਾ ਰੇਡੀਮੇਡ ਕਾਰ।
ਅੱਛਾ।
ਹਾਂ।
ਅੱਛਾ-ਅੱਛਾ ਉਹੀ ਭਾਜੀ ਨਾ ਮੇਰਾ ਕਰਦਾ ਸੀ ਪਹਿਲੇ ਕੰਮ। ਫੇਰ ਉਹ ਮੇਰੇ ਨਾ ਮਨ ਨੀ ਲੱਗਦਾ ਜ ਤਾਂ ਕਰਕੇ ਨਾ। ਮੈਂ ਸੋਚਿਆ ਮੈਂ ਕਿਹਾ ਚਲੋ ਭਾਜੀ ਨੂੰ ਅੱਜ ਫੋਨ ਲਾਨਾ ਤੇ ਪੁੱਛਣਾ ਵਾ।
ਹਮ।
ਹੋਰ ਘਰ ਪਰਿਵਾਰ ਸਭ ਠੀਕ ਹੈ।
ਬਸ ਵਧੀਆ-ਵਧੀਆ-ਵਧੀਆ ਠੀਕ ਹੈ ਤੁਹੀ ਦੁਕਾਨ ਖੋਲੋ ਵਧੀਆ ਜੀ।
ਅੱਛਾ-ਅੱਛਾ ਹਾਂ ਆਹ ਉਹੀ ਦੁਕਾਨ ਪਿੱਛੇ ਲੱਗੇ ਤਾਂ ਹੋਏ ਨੇ ਘਰ ਦੇ ਵੀ।
ਨਾ ਕੋਈ ਨਾ ਕੋਈ ਚੀਜ਼ ਖ਼ਰਾਬ ਹੋਵੇ ਨਾ ਕੁਛ।
ਹਾਂ ਉਹ ਤੇ ਹੈ।
ਅੱਛਾ ਤੁਸੀਂ ਪੰ ਇਧਰ ਜਾਂਦੇ ਰਹਿੰਦੇ ਹੋ ਸ਼ਹਿਰ ਵੱਲ। ਸ਼ਹਿਰ ਸ਼ੂਰ ਅੱਛਾ ਹਾਂ ਓਹੀ। ਤੇ ਆਪਣਾ ਮੈਂ ਕਿਹਾ ਗੱਡੀ ਗੁੱਡੀ ਵੀ ਕੋਈ ਤੁਹਾਡੇ ਕੋਲ ਅਗਰ ਕੋਈ ਸੇਲ ਸੂਲ ਆਸਤੇ ਆਈ ਹੋ ਯਾਰ ਦੋਸਤ ਦੀ। ਉਹ ਮੈਨੂੰ ਦਵਾ ਦੇਣਾ।
ਦੱਸਗਾ ਦ ਦੱਸ ਅੱਛਾ ਤੁਹਾਡੇ ਸਾੇ ਮ ਕਿ
ਹਾਂ ਤੁਹਾਡੇ ਇੱਧਰ ਮੌਸਮ ਬਸ ਬਰਸਾਤ ਹਲੀਕ ਹਲਕ ਕੰਨੀਆਂ ਪੈਂਦੀਆਂ ਪਈਆਂ
ਹਮ ਬਹੁਤ ਗਰਮੀ ਬੁਰ ਹਾਲ ਹੈ
ਅੱਛਾ ਵ ਉਹੀ ਸਾਡੇ ਇੱਧਰ ਵੀ ਅੱਜ ਹੀ ਹੋਇਆ ਥੋੜਾ ਠੰਡਾ ਜਾਂ ਮੌਸਮ ਤਾਂ ਕਰਕੇ ਫੇਰ ਕੱਲ੍ਹ ਨੂੰ ਗਰਮੀ ਫਿਰ ਮੁੜ ਕੇ ਪੈ ਜਾਂਣੀ ਹੈ ਅ ਮੌਸਮ ਦਾ ਜ ਛਵਨ ਮਹੀਨਾ ਚੱਲ ਗਿਆ ਨਾ ਤੇ ਇੱਧਰ ਹੀ ਇਹਨੂੰ ਇਏਦਾਂ ਹੀ ਰਹਿਣਾ ਇਏਧਰ
ਹਮ ਹਮ ਇਹ ਤੇ ਗੱਲ ਹੈਗੀ ਆ
ਹੋਰ ਬੱਚੇ ਬੁੱਛੇ ਪੜ੍ਹ ਦੇ ਕੇ
ਬੱਚੇ ਵਗੈਰਾ ਠੀਕ ਹੈਗੇ
ਸ਼ਛਕ ਟਡੀ ਕਲਾਸ ਚ ਨੇ ਅੱਛਾ ਅੱਛਾ ਅੱਛਾ ਹੋਰ
ਬੱਚਾ ਗੱਲ ਸੁਣ ਤੁਹਾਡੇ ਕੋਲ ਕੋਈਟਮ ਬਾਈਕ ਵਗੈਰਾ ਕਿਹੜੀ ਹੋਏਗੀ
ਸਾਡੇ ਕੋਲ ਬਾਈਕ ਇਸ ਟਾਈਮ ਇੱਕ ਸਪਲੈ ਅਸੀਂ ਆਪਾਂ ਉਹ ਕੱਲ ਵੇਚੀਏ ਨੋ ਮੋਡਲ ਉਹ ਵੀ ਆਪਣੇ ਭਰਾ ਨੂੰ ਦਵਾਈਏ ਤੇ ਇਹ ਕਾਈ ਸਾਡੇ ਕੋਲ ਕੱਲ ਚੌਵੀ ਮੋਡਲ ਆਈ ਸੀ ਸਪਲੈਂਡਰ ਦੋਨੋ ਹੀ ਸਪਲੈਂਡਰ ਸੀ ਤੁਸੀਂ ਦੱਸੋ ਕਿਹੜੀ ਚਾਹੀਦੀ ਹੈ?
ਪਲਸਰ
ਅੱਛਾ ਪਲਸਰ, ਪਲਸਰ ਤੇ ਇਸ ਟਾਈਮ ਅੱਛਾ, ਉਹ ਐਨ-ਸ-ਇੱਕ-ਸੌ-ਪੱਚੀ ਐਨ-ਸ-ਏਕ-ਸੌ-ਪੱਚੀ, ਇੱਕ-ਸੌ-ਸਾਠ, ਐਨ ਹਾਂ-ਹਾਂ, ਹਾਂ ਸੋਹਣੀ ਤੇ ਆ ਉਹ ਤੇ, ਉਹ ਤੇ ਹੈ ਏ। ਉਹ ਬਾਕੀ ਸਪੋਰਟਸ, ਇਹਨਾਂ ਦੇ ਨਾ ਸੈਂਸਰ ਦਿੱਕਤ ਆਉਂਦੀ ਬਾ ਕੀ ਜ਼ਿਆਦਾ ਅੱਜ-ਕੱਲ?
ਆਹ
ਹਾਂ, ਬਹੁ ਵਧੀਆ ਜੀ ਵਧੀਆ। ਬਾਕੀ ਮੈਂ ਕਿਹਾ ਭਾਜੀ, ਪਲਸਰ ਦੇ ਨਾ ਸੈਂਸਰ ਦਿੱਕਤ ਜ਼ਿਆਦਾ ਆਉਂਦੀ ਹੈ। ਅ ਤੇ ਸੈਂਸਰ ਬੋਲ? ਹਾਂ। ਸੈਂਸਰ ਤਾਂ ਜ਼ਿਆਦਾ ਮਤਲਬ ਮੈਂ ਕਿਹਾ ਬੋਲ ਜਾਂਦੇ ਨੇ, ਗਰਮ ਹੋ ਗਏ ਨਾ ਸੈਂਸਰ ਖਤਮ ਹੋ ਜਾਂਦੇ ਨੇ, ਦੋ ਸਾਲ ਦੇ ਅੰਦਰ-ਅੰਦਰ ਗੱਡੀ 'ਚ।
ਪਾਣੀ-ਪਾਣੀ, ਪੂਣੀ ਲੱਗ ਕੇ?
ਪਾਣੀ ਲਗਕੇ ਹੋਈ ਅਗਰ ਜ਼ਿਆਦਾ ਆਪਾਂ ਗੱਡੀ ਚਲਾਈਏ ਗੱਡੀ ਗਰਮ ਹੋ ਜਾਂਦੀ ਜ਼ਿਆਦਾ ਯਾਤ ਅਂ -ਆ ਦਿੰਦੀ ਹੈ ਸੈਂਸਰ ਜਿਹੜਾ ਵੀ। ਮੇਰੇ ਯਾਰ-ਦੋਸਤ ਕੋਲ ਸੀ, ਉਹਦੇ ਵੀ ਉਡਾ ਦਿੱ ਤੇ ਸੀ। ਹਾਂ, ਜਿਹੜੀ ਇੱਕ-ਸੌ-ਪਚ ਚੈਨਾਂ ਸਾਰੀ ਨਾ ਏ ਪਲਸਰ, ਏ ਤੇ ਉਡਾ ਦਿੰਦੀ ਏ ਇਹਦੇ ਸੈਂਸਰ-ਸੁਸਰ ਨਾ। ਹਾਂ, ਕੋਈ ਦੇਖ ਸਟਾਰ ਗੱਡੀ ਹੈ, ਬਾਕੀ ਆ ਇਹ ਬਸ ਭੱਜਣ-ਭੂਜਣ ਚ ਠੀਕ ਹੈ, ਏਹਦੇ ਸੈਂਸਰ-ਸੁਂਸਰ ਨਾ ਹੋਨ ਨਾ ਤੇ ਫੇਿਰ ਵਧੀਆ ਕਾਮਯਾਬ ਹੈ ਗੱਡੀ। ਹਾਂ, ਜੈਵੇਂ ਹੁਣ ਪਹਿਲੇ ਆਉਂਦੇ ਸੀ ਨਾ, ਦੋ ਹਜ਼ਾਰ ਉੱਨੀ ਤੋਂ ਬਾਅਦ ਇਹ ਸਾਰੀ ਗੱਡੀਆਂ ਇੰਜੈਕਟ ਵਾਲੀਆਂ ਆਈ ਨਾ ਤਾਂ ਤੋ ਮਜ਼ਾ ਨਹੀਂ ਆਇਆ ਗੱਡੀਆਂ ਚ ਹੋਰ, ਤੁਹਾਡੇ ਕੋਲ ਕਿਹੜੀ ਬਾਈਕ ਹੈ?
ਮੇਰੇ ਕੋਲ ਪੈਸ਼ਨ ਹੈ ਯਾਰ। ਵਿੱਚ ਨੀ ਹੈ ਪੈਸ਼ਨ। ਅ ਦੇਖੋ। ਹੁਂ, ਹੋਂਡਾ ਦੀ, ਇਹ ਹੀਰੋ ਹੋਂਡਾ ਦੀ ਹੈ।
ਅੱਛਾ, ਮੋਡਲ ਕਿਹੜਾ? ਨੋ ਮਾੱਡਲ ਏ। ਤੇ ਇੰਜਨ-ਉੰਜਨ ਹੋਇਆ ਤੇ ਕਿ ਨਹੀਂ। ਅੱਛਾ।
ਹਾਂ, ਏ ਜਗਾਪਰੀ ਨਾ ਮਿਸਤਰੀ , ਨਹੀਂ-ਨਹੀਂ ਜੀ। ਨਹੀਂ ਹੈ ਕੋਈ ਵੀ। ਹੁਂ।
ਅੱਛਾ-ਅੱਛਾ, ਉਹ ਤੇ ਚਲੋ ਕੋਈ ਨਹੀਂ। ਉਹ ਤੇ ਬੰਦਾ ਮਿਸਤਰੀ ਸਹੀ ਹ
ਤਾਂ ਕਰਕੇ। ਅੱਛਾ ਯਾਰਾ ਆਪਣੋ ਜਾਂਦਾ ਤੋਂ ਜਾਂਦਾ ਓ ਆਪਣੇ ਭੈਣ ਦਾ ਵਿਆਹ ਕੀਤਾ
ਫਿਰ ਕਿੰਨਾ ਕੁ ਆ ਗਿਆ?
ਹਾਂ-ਹਾਂ, ਖਰਚਾ ਸਾਡਾ? ਹੈਲੋ।
ਆਹੋ ਮੈਂ ਕਿਹਾ ਜਦੋਂ ਵਿਆਹ ਕੀਤਾ ਤੁਸੀਂ, ਤੇ ਖਰਚਾ ਕਿੰਨਾ ਕੁ ਆ ਗਿਆ ਵਿਆਹ ਚ?
ਧ ਭਾਜੀ, ਖਰਚਾ ਲੱਗ ਹੀ ਜਾਂਦਾ ਬੰਦੇ ਦੇ ਸੱਤ-ਅਠ ਲੱਖ ਰੁਪਏ ਤੇ ਅਗਰ ਤੁਸੀਂ ਗੋਲਡ ਪਹਿਲੇ ਬਣਵਾ ਕੇ ਰੱਖ ਹੋਯਾ ਤੇ। ਤਾਂ ਤੇ ਫਾਇਦਾ ਹ। ਅਗਰ ਐਟੇ ਟਾਈਮ ਤੁਸੀਂ ਗੋਲਡ ਵੀ ਬਣਵਾਂਦੇ ਹੋ ਤੇ ਵਿਆਹ ਵੀ ਕਰ ਦਿਓ ਸਾਰਾ ਕੁਝ ਸਮਾਨ ਵੀ ਦਿਨ ਦੇ ਉਹ ਗੁੜੀਆਂ ਨੂੰ ਤੇ ਘੱਟੋ-ਘੱਟ ਦੱਸ ਲੱਖ ਰੁਪਏ ਤੇ ਕਿਧਰੇ ਨਹੀਂ ਗਏ ਜ ਅੱਜ ਦੇ ਟਾਈਮ ਚ। ਵਧੀਆ ਤੋਂ ਵਧੀਆ ਕਰਾਂਗੇ ਅਪ ਆਪਾਂ। ਸਾਡੇ ਲੱਗ ਹੀ ਗਏ ਸੀ ਕੁਝ ਦੱਸ- ਦੇ ਆਸ ਪਾਸ ਤੇ ਲੱਗ ਗਈ ਸੀ। ਆਪਾਂ ਕੁਛ ਬਣਵਾਤਆ ਸੀ ਤੇ ਕੁਛ ਹੁਣ ਬਣਵਾਇਆ ਜੀ ਨਵਾਂ। ਜੈਵੇਂ ਮੁੰਡੇ ਨੂੰ ਕੜਾ-ਕੁੜਾ ਪਾਇਆ ਚੈਨ ਪਾਈ ਨਾ ਉਹ ਹੁਣ ਬਣਵਾਏ ਸੀ।
ਤੇ ਹਾਂ ਗੁੜੀਆ ਦਾਸ ਜੀ ਆਪਾਂ ਪਹਿਲੇ ਬਣਵਾਇਆ ਸੀ ਜਿਵੇਂ ਗੋਲਡ ਪਾਪਾ ਨੇ ਅੱਜ ਤੋਂ ਪੰਜ ਛੇ ਸਾਲ ਪਹਿਲੇ। ਤੇ ਜਿਹੜਾ ਹੁਣ ਮੁੰਡੇ ਵਾਸਤੇ ਬਣਾਇਆ ਕੜਾ ਤੇ ਚੈਨ ਤੇ ਅੰਗੂਠੀ ਉਹ ਹੁਣ ਬਣਵਾਇਆ ਉਹਦੇ ਆਪਾਂ ਹੁਣੇ ਹੀ ਦਿੱਤੇ ਸੀ।
ਅੱਛਾ ਅੱਛਾ ਅੱਛਾ ਅੱਛਾ
ਹਾਂ ਬੰਦੇ ਨੂੰ ਫਾਇਦਾ ਤਾਂ ਹੀ ਹੁੰਦਾ। ਹਾਂਜੀ ਹਲਵਾਈ ਸਾਡੇ ਕੋਲ ਹੈ ਸੀ ਇਧਰ ਬੰਦਾ ਲੋਕਲ ਜਿੱਧਰ ਆਪਾਂ ਹੈਗੇ ਆ ਨਾ ਉਹ ਬਹੁਤ ਵਧੀਆ ਬੰਦਾ ਤੇ ਨਾਲੇ ਕੋਈ ਆਪਣਾ ਨਸ਼ਾ ਨੁਸ਼ਾ ਕੁਝ ਕਰਦਾ ਨਹੀਂ ਨਾ ਦਾਰੂ ਪੀਂਦਾ ਸਾਫ ਸੁਥਰੇ ਹੱਥ ਥਾਂ ਨਾਲ ਬਣਾਏਗਾ ਕੋਈ ਐਸੀ ਗੱਲ ਨਹੀਂ ਹੈ ਬਹੁਤ ਵਧੀਆ ਬੰਦਾ ਹੈਗਾ ਹੋਰ ਖਾਣ ਦਾ ਟੇਸਟ ਵੀ ਵਧੀਆ ਹੈਗਾ ਬਹੁਤ ਵਧੀਆ ਹਾਂ ਆਪਾਂ ਘਰ ਦੇ ਕੋਈ ਨਹੀਂ ਤੁਹਾਨੂੰ ਕਰਾਦਾ ਗੱਲ ਸਾਡੇ ਘਰ ਦੇ ਪੰਜ ਸੱਤ ਫੰਕਸ਼ਨ ਹੋਏ ਆਪਾਂ ਉਹ ਇਹ ਬੁਲਾਇਆ ਸੀ ਉਹ ਆਂਦਾ ਹਰ ਸਾਲ ਉਹ ਸਾਡੇ ਕੋਲ ਕਾਫੀ ਟਾਈਮ ਤੋਂ
ਮੇਰੇ ਨਾ ਦੋਸਤ ਦਾ
ਅੱਛਾ
ਉਧਰ ਗਏ ਨੇ
ਕੋਈ ਨਹੀਂ ਕਰਾ ਦੇਣਾ
ਹੈਲੋ
ਹਾਂਜੀ ਹਾਂਜੀ ਕੋਈ ਗੱਲ ਨਹੀਂ ਦੱਸ ਦੇਣਾ ਇਕ ਵਾਰ ਕੋਈ ਗੱਲ ਨਹੀਂ ਐਸੀ ਕੋਈ ਗੱਲ ਨਹੀਂ ਹੈ
ਅੱਗੇ ਦੋਸਤ ਦਾ ਵਿਆਹ ਹੈ ਨਾ ਉੱਥੇ ਚਾਹੀਦਾ ਸਾਨੂੰ ਤਾਂ ਹਮ ਹਮ ਹਮ
ਅੱਛਾ ਤੁਸੀਂ ਗੱਡੀ ਕਿਹੜੀ ਰੱਖੀ ਹੋਈ ਹੈ ਭਾਜੀ
ਮੈਂ ਰੱਖੀ ਹ ਆਈ-ਟਵੰਟੀ ਆਈ ਟਵੰਟੀ ਆਈ ਟਵੰਟੀ ਵੇਚ ਦੇ ਨਾ ਨਾ ਸਪੋਰਟਸ ਮਾਡਲ ਮੈਂ ਵੇਚ ਦੇਣੀ ਹ ਯਾਰਾ
ਅੱਛਾ ਵੇਚ ਦੇਣੀ ਹ ਕੋਈ ਨਹੀਂ
ਅੱਛਾ-ਅੱਛਾ ਮਾਈਲੇਜ ਨੂੰ ਦਿੰਦੀ ਹੋਏਗੀ ਨਾ ਕੋਈ ਤੇਲ ਪਾਣੀ ਮਰ ਜਾਂਦਾ।
ਬਾਹ-ਬਾਹ-ਬਾਹ-ਬਾਹ
ਹੋਰ ਹੋਰ ਘਰ ਚ ਹੋਰ ਕਿਸ ਨੂੰ ਆਂਦੀ ਚੱਲਾਣੀ ਗੱਡੀ ਕ ਕਲੀ ਤੁਆਨੂੰ ਈ ਆਂਦੀ ਐ
ਨਾ ਮੈਂ ਚਲਾਣਾ ਐ ਛੋਟਾ ਭਰਾ
ਅੱਛਾ ਛੋਟਾ ਪਰਾ। ਆਹੋ ਚਲੋ ਓ ਤੇ ਕੋਈ ਨੀ ਇੱਕ ਅੱਧੀ ਤੇ ਚ ਹੋਰ ਹੋਣੀ ਚਾਈਦੀ ਘਰ ਚ ਇੱਕ ਦੋ ਤੇ ਗੱਡੀਆਂ ਹੋਣੀਆਂ ਚਾਈਦੀਆਂ ਨੇ
ਹੂੰ
ਕਿਂ ਰਾਤੀ ਪ੍ਰਭਾਤੀ ਲੋੜ ਪੈਂਦੀ ਰਹਿੰਦੀ ਐ ਜੈਵੇ ਕਿਧਰ ਜਾਣਾ ਪੈ ਜੇ ਬਾਰਿਸ਼ ਆ ਜੇ ਕੁੱਛ ਆ ਜੇ ਤੇ ਗੱਡੀ ਦਾ ਸੁੱਖ ਬੜਾ ਹੈਗਾ।
ਹੂੰ
ਗੱਡੀ ਦਾ ਸੁੱਖ ਏ ਬਾਕੀ ਆਈ ਟਵੰਟੀ ਦੀ ਮਾਈਲੇਜ ਨਵੇਂ ਮੋਡਲਾਂ ਚ ਮਾਈਲੇਜ ਘੱਟ ਆਂਦੀ ਐ ਨਾ।
ਆਹ
ਅੱਛਾ ਪਟਰੋਲ ਏ
ਗੱਡੀ ਜਾ ਪੈਟਰੋਲ ਗੱਡੀ ਪੈਟਰੋਲ ਦੇ ਵਿੱਚ ਤੈਨੂੰ ਪਤਾ ਈ ਐ। ਨੇ ਆ
ਤੇ ਸੀ ਐਨ ਜੀ ਸੀ ਐਨ ਜੀ ਚ ਫੈਦਾ ਤੇ ਨੀ ਹੁੰਦਾ ਨਾ ਵੈਸੇ ਗੱਡੀ ਦਾ
ਸੀ ਐਨ ਜੀ ਇੰਜਣ ਮਾਰ ਦਿੰਦੀ ਜਲਦੀ।
ਹਨਾ ਹਾਂ ਇੰਜਣ ਇੰਜਣ ਖ਼ਤਮ ਕਰ ਦਿੰਦੀ ਗੱਡੀ
ਸੀ ਐਨ ਜੀ ਨੇ ਇੰਜਨ ਮਾਰ ਦਿੰਦੀ ਜਲਦੀ ਹੋਰ ਕੁੱਛ ਨੀ ਹੈਗਾ ਓਦਾ।
ਅੱਛਾ ਤੇ ਅ ਓਦਾਂ ਇੱਕ ਪਲ ਸਕੂਟਰ ਵੀ ਰੱਖਿਆ ਆਪਣੇ ਕੋਲ ਤੁਹਾਡੇ ਕੋਲ ਜਾਂ ਬਾਈ
ਐਕਟੀਵਾ।
ਅੱਛਾ ਐਕਟੀਵਾ ਓ ਕੇਡੀ ਏ ਨਵੀਂ ਮਾਡਲ ਦੀ ਏ ਕੇ ਪੁਰਾਣੀ ਏ।
ਤੇਈ ਮਾਡਲ ਲਿੱਤੀ ਸੀ ਹੂੰ ਪਰ ਬੋਤ ਗਈ ਐ ਯਾਰ ਰਸਤਾ ਹਾਲ
ਅੱਛ ਹਾਂ ਕੋਈ ਨੀ ਕੋਈ ਨੀ ਕਰਵਾ ਲਾਗੇ ਰਿਪੇਅਰ। ਗੁੱਡੀਆ ਕੋਲ ਠੁੱਕੀ ਆ ਘਰ ਤੋਂ ਜਾਂ ਡਿੱਗੀ ਡੁੱਗੀ ਕਿਤੇ ਤੁਹਾਡੇ ਕੋਲ ਈ ਅੱਛਾ। ਹਾਂ ੳਹ ਤੇ ਹੈ। ਚਲੋ। ਆਪਣਾ ਮੈਂ ਕਿਆ ਕੋਈ ਗੱਲ ਨੀ ਮੌਕਾ ਦਾ ਸਾਡੇ ਇੱਧਰ ਵੀ ਕਦੀ ਚੱਕਰ ਚੁੱਕਰ ਲਾਓ ਆਓ।
ਹਾਂ ਕਦੀ ਓ
ਹਾਂਜੀ-ਹਾਂਜੀ ਮੈਂ ਤੇ ਚਲੋ ਆਵਾਂਗਾ ਕਦੀ ਟੈਮ ਮਿਲੇਗਾ। ਨਾ ਮੈਂ ਆਈ ਪੁੱਛਣਾ ਸੀ ਬਸ ਮੈਂ । ਭਾਜੀ ਕੋਲ ਪੁੱਛਾਂ ਰਾਏ ਲ
ਕੋਈ ਗੱਲ ਨੀ ਸਾਨੂੰ ਤੁਸੀ ਫੋਨ ਕਰਕੇ ਆਣਾ
ਠੀਕ ਚਲੋ ਚੰਗਾ ਭਾਜੀ ਠੀਕ ਐ। ਹਾਂਜੀ-ਹਾਂਜੀ ਚਲੋ ਸਤਿ ਸ੍ਰੀ ਅਕਾਲ ਭਾਜੀ।
ਮੌਸਮ ਠੀਕ ਹੋਣ ਵਾਲਾ ਚਲੋ ਮੌਸਮ ਠੀ ਹੁੰਦਾ ਤੇ ਫੇਰ ਦੇਖਦੇ ਆ ਕਿੱਦਾਂ ਕਰਨੇ ਆ।
ਹਾਂਜੀ ਹਾਂਜੀ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ। ਠੀਕ ਓਕੇ ਸਤਿ ਸ਼੍ਰੀ ਆਕਾਲ ਠੀਕ